ਟੱਲ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਵਧੀਆ ਵਧੀਆ ਵਧੀਆ ਤੁਸੀਂ ਠੀਕ ਹੋ
ਹਾਂਜੀ ਨੀ ਵਧੀਆ ਵਧੀਆ ਮੈਂ ਤੁਹਾਡੇ ਇੱਕ ਗੱਲ ਕਰਨੀ ਸੀਗੀ ਪਾਣੀ ਪੀਣ ਦੇ ਕੀ ਕੀ ਫਾਇਦੇ ਨੇ ਡਰਿੰਕਿੰਗ ਵਾਟਰ ਸਾਨੂੰ ਕੀ ਉਹ ਮੈਂ ਕਿਹਾ ਨਹੀਂ ਤੁਸੀਂ ਅੱਜ ਕੱਲ ਵੇਖਿਆ ਲੋਕੀ ਅੱਜ ਕੱਲ ਦੇ ਅੱਜ ਕੱਲ ਜਿੰਨਾ ਪਾਣੀ ਸਵੇਰੇ ਉੱਠ ਕੇ ਜਿਵੇਂ ਤੁਸੀਂ ਹਨੇ ਪਾਣੀ ਪੀਓ ਤੁਹਾਡੇ ਅੱਜ ਕੱਲ ਬੱਚੇ ਕੋਈ ਬਿਮਾਰੀ ਵੀ ਨਹੀਂ ਹੁੰਦੀ ਨਾਲ ਪਤਲਾ ਵੀ ਹੋ ਜਾਂਦਾ ਬੰਦਾ ਅੱਜ ਕੱਲ ਤੁਸੀਂ ਦੇਖ ਜਿੰਨਾ ਜਿੰਨਾ ਪਾਣੀ ਪੀਓ ਤੁਸੀਂ ਓਨਾ ਦਾ ਨਾਲ ਕੋਈ ਬਿਮਾਰੀ ਵੀ ਲੱਗਦੀ ਜੀ ਤੁਹਾਡੀ ਸਕਿਨ ਵੀ ਵਧੀਆ ਰਹੇਗੀ ਮੇਰੇਨਾ ਤੁਹਾਨੂੰ ਕੋਈ ਫੈਟ ਫੂਟ ਸਿਰ ਉਠ ਕੇ ਗਰਮ ਪਾਣੀ ਦਾ ਗਿਲਾਸ ਪਿਓ ਰੋਜ਼ ਸਾਨੂੰ ਕੁਛ ਨੀ ਹੋਏਗਾ ਹਨਾ ਜੀ ਅੱਜ ਕੱਲ ਤਾਂ ਬਹੁਤ ਫ਼ਾਇਦੇ ਹੈਗੇ ਨੇ ਪਾਣੀ ਨਾਲ ਅੱਜ ਕੱਲ ਸਾਡੇ ਪਾਣੀ ਬਹੁਤ ਘੱਟ ਰਹਿ ਗਿਆ ਦੋ ਪਰਸੈਂਟ ਸਿਰਫ ਪਾਣੀ ਜਾ ਕੇ ਆਪਣੀ ਧਰਤੀ ਤੇ ਪੀਣ ਵਾਲਾ ਸਿਰਫ਼ ਅੱਜ ਕੱਲ ਦੇ ਕਿੰਨਾ ਰਸ਼ ਕਰਦੇ ਹਨਾ ਜੀ ਐਵੇਂ ਚੱਲਦੇ ਰਹਿੰਦੇ ਟੂਟੀਆਂ ਬਾਜ਼ਾਰ ਚ ਬਹੁਤ ਜ਼ਿਆਦਾ ਅੱਜ ਕੱਲ ਤਾਂ ਪਾਣੀ ਪੀਨਰ ਪਾਣੀ ਹੈ ਹੀ ਨਹੀਂ
ਹੂ ਪਾਣੀ ਦੀ ਇੱਕਬੂੰਦ ਦੀ ਕੀਮਤ ਹੀ ਹੈਗੀ ਹੈ ਵੀ ਪਾਣੀ ਤੋਂ ਬਚਾਉਣਾ
ਹਾਂਜੀ ਕਈ ਕਰਦੇ ਨੇ ਜੀ ਹੁਣ ਕੱਢਨੇ ਹਨਾ ਜੀ ਕਰਦੇ ਨੇ ਜੀਵਾਂ ਕਹਿੰਦੇ ਕਿ ਕਈ ਕਈ ਬੰਦੇ ਕਰਦੇ ਨੇ ਕਿ ਅੱਜ ਕੱਲ ਪਾਣੀ ਸੇਵ ਵਾਟਰ ਸੇਫ ਲਾਈਫ ਹੈਨਾ ਜੀ ਕੱਲੇ ਇੱਕ ਬੂੰਦ ਪਾਣੀ ਜਿਵੇਂ ਕਈ ਬੰਦੇ ਕਰਦੇ ਨੇ ਕਿ ਪਾਣੀ ਨੂੰ ਬਚਾਓ ਤੇ ਸਾਡੀ ਬੋਡੀ ਵੀ ਪਾਣੀ ਨਾਲ ਬਣੀ ਹੋਈ ਸੀ ਘੱਟ ਤੋਂ ਘੱਟ ਸੱਠ ਪਰਸੈਂਟ ਬੋਡੀ ਸਾਡੀ ਪਾਣੀ ਨਾਲ ਹੀ ਬਣੀਨੀ ਹੋਈ ਹੈ ਹਨਾ ਜੀ
ਪਾਣੀ ਬਿਨਾਂ ਅਸੀਂ ਰਹਿ ਵੀ ਨਹੀਂ ਸਕਦੇ ਪਾਣੀ ਬਿਨਾਂ ਮੈਂ ਸੰਗਤ ਜੀ ਜੀਵਨ ਹੀ ਨਹੀਂ ਹੈਗਾ
ਹਾਂਜੀ ਪਾਣੀ ਦੇ ਬਿਨਾਂ ਹਰ ਜੀਵਨ ਵੀ ਹੈਗਾ ਸਾਨੂੰ ਆਪਾਂ ਪਾਣੀ ਨੀ ਪੀਆਂਗੇ ਸਾਡਾ ਡਿਜਸਟ ਡਾਇਜਸਟ ਡਾਇਜੈਸਟ ਵੀ ਨਹੀਂ ਹੋਗਾ ਫੂਡਾ ਕੋਈ ਬ੍ਰੇਕਡਾਊਨ ਵੀ ਨਹੀਂ ਹੋਏਗਾ ਨਾ ਜਿਵੇਂ ਏਕਸਰਸਾਈਸ ਬਿਨਾ ਸਾਰਾ ਦਿਨ ਬ੍ਰੇਕਡਾਨ ਹੁੰਦਾ ਹੈ, ਉਹਾ ਵੇਟ ਵੀ ਸਹੀ ਰਹਿੰਦਾ ਵੀ, ਹਨਾ ਜੀ ਤੁਸੀਂ ਵਖਾਉਦੇ, ਅੱਜ ਕੱਲ੍ਹ ਹੋਰ ਸਾਡੀ ਫਿਜ਼ਜੀਕਲ ਪਰਫੋਰਮੈਂਸ ਸਾਡੀ ਵਧੀਆ ਰਹਿੰਦੀ ਹੈ ਆਪਾਂ ਫਿਟ ਰਹਿੰਦੇ ਹਾਂ ਜਿੰਨਾ ਪਾਣੀ ਪਿਓ ਨਾਂ ਨਾਲ ਤੁਸੀਂ, ਅੱਜ ਕੱਲ੍ਹ ਪਿਆਸ ਹੀ ਬਹੁਤ ਜ਼ਿਆਦਾ ਲੱਗਦੀ ਹੈ। ਆਪਣੇ ਬ੍ਰੇਨ ਨੂੰ ਸਹੀ ਕਰਨਾ ਐਕਟਿਵ ਕਰਨਾ ਵਾਸਤੇ, ਪਾਣੀ ਪੀਓ ਪਣਾ ਪੀਣਾ ਪੈ ਜਾਂਦਾੀ
ਜਿਸਦ ਪਾਣੀ ਨੀ ਪੀਵਾਂਗੇ, ਸਾਡੀ ਸਬਜੀ ਰੋਟੀ ਨੀ ਹਜਮ ਹੁੰਦੀ। ਰੋਟੀ ਅੰਦਰ ਪੇਟ ਗਲੇਗੀ ਨੀ, ਬਿਨਾਂ ਪਾਣੀ ਤੋਂ
ਹਾਂਜੀ ਸਿਲਾਈ ਬਿਨਾਂ ਸਾਰਾ ਕੁੱਛ ਹੁੰਦਾ ਪ ਨਾ ਸਾਰਾ ਕੰਮ, ਜੇ ਤੁਸੀਂ ਹੁਣ ਵੇਖ ਲੋ ਅੱਜ ਕੱਲ ਹੋਰ ਵੀ ਚੀ ਜਾ ਹੈਗੀ, ਜੀਵਨ ਤਾਂ ਪਾਣੀ ਪੀਂਦਾ ਲੋਕ, ਜਿੰਨਾ ਘੱਟ ਪਾਣੀ ਪੀਓਗੇ ਤੈਨੂੰ ਪਾਣੀ ਪੀਓ ਤੁਹਾਡੀ ਕਿ ਕੋਈ ਪੱਥਰੀ ਵਗੈਰਾ ਵੀ ਹੁੰਦੀ ਉਹ ਵੀ ਸਾਡੀ ਬਾਹਰ ਆ ਜਾਂਦੀ ਹੈ ਨਾ ਜੇ ਅੱਜ ਕੱਲ, ਪਾਣੀ ਸੋਡਾ ਵਗੈਰਾ ਪੀਂਦੇ ਨੇ ਹੋਰ ਪਾਣੀ ਦੇ ਬਹੁਤ ਜ਼ਿਆਦਾ ਫਾਇਦਾ ਹੈਗੇ ਨੇ, ਤੁਸੀਂ ਪਾਣੀ ਦੇ ਬਿਨਾਂ ਨਹੀਂ ਰੈ ਸਕਦੇ ਚਾਹੇ ਰੋਟੀ ਦੇ ਬਿਨਾਂ ਰੈ ਲਓਗੇ ਹਾਂਜੀ ਪਾਣੀ ਪੀਣ
ਸਾਡਾ ਜੀਵਨ ਹੈ ਨਾ, ਗਰਮੀਆਂ ਜਿੱਦਾਂ ਨਿੰਬੂ ਪਾਣੀ ਪੀ ਲੈਂਦਾ ਬੰਦਾ ਬਣਾ ਕੇ
ਗਰਮੀ ਵੀ ਹੋ ਜਾਂਦੀ ਹੈ ਬਹੁਤ ਜ਼ਿਆਦਾ, ਹਨਾ ਕੀ ਅੱਜ ਕੱਲ੍ਹ ਤਾਂ ਬਹੁਤ ਸਿਸਟਮ ਸਿਸਟਮ ਖਰਾਬ ਹੋਇਆਏ ਅੱਜ ਕੱਲ, ਪਾਣੀ ਜਿਨਾ ਪੀ ਸਕ ਦੇੰ ਨਾ ਸਾਡੀ ਸਕਿਨ ਵਾਸਤੇ ਵਧੀਆ ਅੱਜ ਕੱਲ੍ਹ ਦਾਣੇ ਬੜੇ ਹੁੰਦੇ ਨੇ, ਬੰਦਿਆਂ ਨੂੰ ਸਕਿਨ ਬੜੀ ਹੋਰ ਹੁੰਦੀ ਹੈ ਉਹਦੇ ਕਾਰਨ, ਤੁਸੀਂ ਜਿੰਨਾ ਪਾਣੀ ਪੀੳਗੇ ਨਾ-
ਹਮ ਹੁਣ ਜਿੱਦਾਂ ਰੋਟੀ ਬਣਾਣੀ ਆਟਾ ਮਲਣਾ, ਸਾਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ ਪਾਣੀ ਲੋੜ
ਹਾਂਜੀ ਪਾਣੀ ਲੋੜ, ਸਹੀ ਗੱਲ ਹੈ ਸੱਠ ਸੱਠ ਪਰਸੈਂਟ ਬੋਲੀ ਸਾਡੇ ਪਾਣੀ ਨਾਲ ਬਣੀ ਹੋਈ ਜੀ ਉਹਰ ਸਾਡੇ, ਉਹਦੇ ਆਪਾਂ ਸਾਡੇ ਆਕਸੀਜਨ ਜਿਹੜੀ ਹੁੰਦੀ ਹੈ ਉਹ ਵੀ ਇੱਥੋਂ ਸਾਡੇ ਬਲੱਡ ਨਿਕਲਦੀ ਤੁਸੀਂ ਵੇਖਿਆ ਹੋਣਾ, ਉਹ ਜ ਵਾਟਰ ਦਾ ਯੂਜ ਹੁੰਦਾ ੳ ਐ ਜੀ ਸਕਿਨ ਹੈਲਥ ਵਧੀਆ ਰਹੇਗੀ, ਜਿੰਨਾ ਤੁਸੀਂ ਪਾਣੀ ਪੀਓਗੇ ਹਨਾ ਜੀ ਹੋਰ ਸਾਡੇ ਮਸਲ ਸਾਰੇ ਐਕਟਿਵ ਵੀ ਰਹਿੰਦੇ, ਹਨਾ ਜੀ ਤੁਸੀਂ ਵਖਲੋ ਅੱਜ ਕੱਲ, ਟੈਂਪਰੇਚਰ ਬੋਡੀ ਟੈਂਪਰੇਚਰ ਬਿਲਕੁਲ ਸਹੀ ਰਹੇਗਾ ਤੇ ਨਾਲ ਸਾਨੂੰ ਜਿਹੜੇ ਦਾਣੇ ਵਗੈਰਾ ਹੁੰਦੇ ਨੇ, ਉਹ ਵੀ ਬਿਲਕੁਲ ਸਹੀ ਰਹਿਣਗੇ ਟੈਂਪਰੇਚਰ ਦੇ ਹਿਸਾਬ ਨਾਲ ਨਾ ਜਿੰ ਉਰ- ਜਿੰਨਾ ਪਾਣੀ ਪੀੳਗੇ, ਡਾਇਜੈਸਟਵ ਸਿਸਟਮ ਵੀ ਸਹੀ ਰਹੇਗਾ ਬਿਲਕੁਲ ਨਾ ਕੋ ਤੈਨੂੰ ਸ ਸਟਮਕ ਦੀ ਦਿੱਕਤ ਹੋਏਗੀ, ਜਿੰਨਾ ਪਾਣੀ ਪੀਆ ਗੇ ਹਾਟ ਹਾਰਟ ਵੀ ਨਹੀਂ ਗਰਮ ਹੋਏਗਾ ਹਨਾ ਜੀ, ਹੋਰ ਤੁਸੀਂ ਜਿੰਨਾ ਪਾਣੀ ਪੀਓਗੇ ਤੁਹਾਡਾ ਵੇਸਟ ਨਿਕਲਦਾ ਰਹੇਗਾ ਜਿਵੇਂ ਅਮਿਊਟੀ ਜਲ ਨਾ ਜਿਨ੍ਹਾਂ ਨਿਕਲ ਆਉਂਦਾ, ਤੁਸੀਂ ਜਿੰਨਾ ਪਾਣੀ ਪੀਓ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ, ਸਾਡੇ ਬਲੱਡ ਪ੍ਰੈਸ਼ਰ ਵਾਸਤੇ
ਜੇ ਸਾਨੂੰ ਬੁਖਾਰ ਜ਼ਿਆਦਾ ਤੇਜ਼ ਹੋ ਜਾਂਦਾ, ਫਿਰ ਡਾਕਟਰ ਕਹਿੰਦੇ ਪਾਣੀ ਦੀ ਪੱਟੀਆਂ ਰੱਖੋ ਫੇਰ ਠੀਕ ਹੋਏਗਾ, ਪਾਣੀ ਦੀ ਵੀ ਜ਼ਰੂਰਤ ਹੈ ਸਰੀਰ ਨੂੰ
ਸਾਨੂੰ ਇਹ ਜੋੋਂ ਕੋਈ ਮਿਲਦਾ, ਪਾਣੀ ਤੋਂ ਹੀ ਮਿਲਦੇ ਹੁੰਦੇ ਜਿਵੇਂ ‌ਹੁਣ ਪਾਣੀ ਵੀ ਆ ਦੋ ਦੋ ਤਿੰਨ ਆਰੋ ਦਾ ਪਾਣੀ ਸਿੰਪਲ ਪਾਣੀ, ਕਈ ਕਹਿੰਦੇ ਆਰੋ ਦਾ ਪਾਣੀ ਨਹੀਂੀ ਪੀਣਾ ਚਾਹੀਦਾ ਕਈਆਂ ਨੇ ਸਿੰਪਲ ਪਾਣੀ ਤੋਂ, ਕਿਉਂਕਿ ਆਰੋ ਦਾ ਪਾਣੀ ਸਭ ਗਲਤ ਹੈਗਾ ਉਹ ਸਾਡੇ ਗੁਰਦੇ ਬੈਕਟੀਰੀਆ ਤੇ ਬੈ ਬੈਕਟੀਰੀਆ ਦੋਨੋ ਮਾਰ ਦਿੰਦੀ ਹੈ, ਹਨਾ ਜੀ ਬਹੁਤ ਬੇਕਾਰ ਸਾਨੂੰ ਕੋਈ ਨਿਊਟਰ ਮੀਨਰਲਸ ਕੁਛ ਵੀ ਨੀ ਮਿਲਦਾ ਫਿਰ ਪਾਣੀ ਚ, ਉਹ ਪਾਣੀ ਨੀ ਹੈਗਾ ਫਿਰ ਉਹ ਸਿੰਪਲ ਸਾਦਾ ਪਾਣੀ ਹੈ ਜਿੱਥੇ ਤੁਸੀਂ ਹੁਨ ਘਰ ਦਾ ਪਾਣੀ ਪੀਓਗੇ ਤੁਹਾਨੂੰ, ਫਿਰ ਉਹ ਵਧੀਆ ਹੋਏਗਾ ਕਈ ਕਦੇ ਪਾਣੀ ਡੈਮੇਜ ਵੀ ਕਰ ਦਿੰਦਾ, ਕਦੇ ਕਦਾਰ ਹਨਾ ਜੀ, ਜਿਹੜਾ ਉਹ ਪੳਰੀਫਾਈ ਹੋ ਜਾਂਦਾ ਹਨਾ ਜੀ
ਹਮ-
ਸਾਡੀ ਕਿਡਨੀ ਵਗੈਰਾ ਨੂੰ ਡੈਮੇਜ ਵੀ ਕਰ ਸਕਦਾ ਹੈ ਨਾ, ਜਾਂ ਹੋਰ ਬਹੁਤ ਚੀਜ਼ਾਂ ਹੈਗੀਆ ਕੋਈ ਪਥਰੀ ਪੁਥਰੀ ਆਈ ਹੋਵੇ ਉਹਦੇ ਚ ਵੀ ਕੱਢਣ ਵਾਸਤੇ ਬਹੁਤ ਕੰਮ ਕਰਦਾ ਪਾਣੀ, ਤੋੜਨ ਵਾਸਤੇ ਉਹਨੂੰ ਹੋਰ ਵੀ ਬਹੁਤ ਜਿਆਦਾ ਵਧੀਆ ਹੋ, ਜਦੋਂ
ਕੰਮ 'ਚ ਪਾਣੀ ਦੀ ਜ਼ਰੂਰਤ ਹੈਗੀ, ਹੈਗੀ ਹੈ।
ਹੁਣ ਤੁਸੀਂ ਕੋਈ ਐਕਸਰਸਾਈਜ ਕਰਦੇ ਹੋ, ਤੁਹਾਨੂੰ ਬੜੀ ਜ਼ਿਆਦਾ ਪਿਆਸ ਲੱਗਦੀ ਏ, ਜਦੋ ਤੁਹਾਨੂੰ ਪਾਣੀ ਮਿਲਦਾ ਸਾਰੀ ਜਿਵੇਂ ਥਕਾਵਟ, ਸਾਰੀ ਉਤਰ ਜਾਂਦੀ ਹੈ ਐਵੇਂ ਲੱਗਦਾ ਨਾ ਜੀ? ਹੁਣ ਤੁਸੀਂ ਕੋਈ ਵੀ ਦਸ, ਅੱਧਾ ਘੰਟਾ ਕੁਛ ਵੀ ਕਰ ਲਉ, ਪਜਨ ਆਲੀ ਐਕਸਰਸਾਈਜ਼ ਕੋਈ ਵੀ ਕਰ ਲੋ, ਤੁਆਡਾ ਗਲਾ ਈ ਸੁਕ ਜਾਏਗਾ, ਗਰਮੀਆਂ ਇੱਚ ਤੇ। ਹਨਾ ਜੀ? ਅੱਜ ਕੱਲ੍ਹ ਤੇ ਬਹੋਤ, ਪਾਣੀ ਦੀ ਤੇ ਲੋੜ ਈ ਬਹੋ ਜਦ ਹੈਗੀ ਏ, ਪਰ ਸਾਡੇ ਏਥੇ ਪਾਣੀ ਦੀ ਕੋਈ ਉਹ ਤੇ ਜੀ ਨੀ ਕਰਦਾ ਐਵੇਂ ਸੜਕਾਂ ਤੇ ਰੋਲ ਦੇਂਦੇ ਨੇ, ਚੱਲਦੇ-ਚੱਲਦੇ ਟੂਟੀਆਂ ਚੱਲਦੀ ਰਹਿੰਦੀਆਂ, ਹਨਾ ਜੀ?
ਹੂੰ-ਹੂੰ।
ਟੂਟੀਆਂ ਚੱਲਦੀ ਰਹਿੰਦੀਆਂ, ਸਭ ਕੁਛ ਚੱਲਦਾ ਰਹਿੰਦਾ, ਹੁਣ ਤੁਸੀਂ ਵੇਖ ਲੋ ਅੱਜ ਕੱਲ ਇੰਨਾ ਕੁਛ ਹੋਰ ਖ਼ਰਾਬ ਹੋਇਆ ਦਾ, ਹੁਣ ਤੁਸੀਂ ਕਦੀ ਇਨ੍ਹਾਂ ਵੇਟ ਲੋਸ ਹੀ ਕਰਨਾ ਹੋਏ ਤੁਸੀਂ, ਜਿੰਨਾ ਪਸੀਨਾ ਕੱਢ ਸਕਦੇ ਓ, ਉਨਾਂ ਪਸੀਨਾ ਕੱਢੋ। ਹਨਾ ਜੀ, ਹੋਰ ਜਿੰਨਾ ਪਾਣੀ ਪੀ ਸਕਦੇ ਹੋ ਔਨਾਂ ਪਾਣੀ ਪੀਓ। ਹੋਰ ਵੀ ਬਹੁਤ ਚੀਜ਼, ਹੋਰ ਵੀ ਬਹੋਤ ਜ਼ਿਆਦਾ ਹੈਗੇ ਨੇ ਅੱਜ ਕੱਲ੍ਹ, ਹੋਰ ਵੀ ਬਹੁਤ ਜ਼ਿਆਦਾ ਸੋਰਸ ਹੈਗੇ ਨੇ ਇਹਦੇ ਵਾਟਰ ਦੇ, ਹਨਾ ਜੀ ਹੁਣ ਜਿਵੇਂ ਹੁਣ ਤੁਸੀਂ ਵੇਖ ਲੋ, ਪਾਣੀ ਦੀਆਂ ਦੁੱਧ ਵੀ ਪੀ ਸਕਦੇ ਹੋ, ਪਾਣੀ ਦੀ ਜਗ੍ਹਾ ਦੁੱਧ, ਅੱਜ ਕੱਲ ਅਲਕੋਹਲ ਕੋਫੀ ਬਹੁਤ ਜਿਆਦਾ ਬੰਦੇ ਆਹੇ, ਅੱਜ ਕੱਲ੍ਹ ਪਾਣੀ ਦੀ ਜਗ੍ਹਾ, ਪਾਣੀ ਨਾਲ ਈ ਬਣਦਾ ਏ ਸਭ ਕੁਛ, ਹੋਰ ਬਹੁਤ ਚੀਜ਼ਾਂ ਬਣਦੀਆਂ ਨੇ। ਪਾਣੀ ਨਾ ਈ ਬੰਦਿਆਂ ਹੈ, ਹੁਣ ਦੁੱਧ ਚ ਪਾ, ਤੁਸੀਂ ਚਾਹ ਬਣਾਣੀ ਹੋਏ, ਉਹਦੇ ਚ ਵੀ ਪਾਣੀ ਪੈਂਦਾ, ਹਰ ਚੀਜ਼ ਚ ਪਾਣੀ ਪੈਂਦਾ, ਵੇਖ ਲੋ ਪਾਣੀ ਦੀ ਕਿੰਨੀ ਜ਼ਰੂਰਤ ਹੈਗੀ, ਹੁਣ ਹਰ ਜਗ੍ਹਾ, ਹਰ ਜਗ੍ਹਾ ਕੋਈ ਨਿੰਬੂ ਪਾਣੀ ਬਣਾਉਣਾ ਹੋਏ ਉਦੇ ਚ, ਉਹ ਵੀ ਪਾਣੀ ਪੇ, ਪਾਣੀ ਪਏਗਾ ਤਦ ਈ ਬਨੇਗਾ।
ਕਾਰ ਦਾ, ਰਸੋਈ ਦਾ ਜਿੰਨਾ ਵੀ ਕੰਮ ਏ, ਸਾਰਾ ਪਾਣੀ ਨਾਲ ਈ ਹੁੰਦਾ, ਭਾਂਡੇ ਮਾਂਜਣੇ ਆਟਾ ਗੁੰਣਾ, ਕੱਪੜੇ ਧੋਣੇ।
ਹਾਂਜੀ-ਹਾਂਜੀ। ਹੁਣ ਤੁਸੀਂ, ਘੱਟੋ ਘੱਟ ਹਾਂਜੀ-ਹਾਂਜੀ ਘੱਟੋ ਘੱਟ ਤਿੰਨ ਯਾ ਚਾਰ ਲੀਟਰ ਪਾਣੀ ਪੀਣਾ ਈ ਪੀਣਾ ਚਾਈਦਾ ਹਨਾ ਜੀ, ਘੱਟ-ਘੱਟ ਘੱਟੋ ਘੱਟ ਹਰ ਹ, ਇੱਕ ਦਿਨ ਚ। ਜਿਹਦੇ ਜਿਹੜਾ ਬੰਦਾ ਜ਼ਿਆਦਾ ਕ੍ਰਟੀਨ ਵਗੈਰਾ ਖਾਂਦਾ ਏ, ਪਨੀਰ ਜੇਵੇਂ ਉਹਨੂੰ ਜ਼ਿਆਦਾ ਚਾਹੀਦਾ ਉਹਨੂੰ, ਪੰਜ ਛੇ ਲੀਟਰ ਪਾਣੀ ਚਾਹੀਦਾ ਈ ਚਾਈ ਮੇਰੇ ਹਾਬ ਨਾਲ, ਕਿਉਂਕਿ ਉਹ ਚ ਉਹ ਉਹਦੇ ਵਿੱਚ ਉਹਨੂੰ ਦੇਂਦਾ ਅੰਦਰ ਕਰਕੇ, ਉਹਨੂੰ ਪਾਣੀ ਜਿਆਦਾ ਪੀਣਾ ਪੈਂਦਾ ਬੰਦੇ ਨੂੰ, ਹਨਾ ਜੀ। ਉਹ ਮੈਂ ਦੱਸਿਆ, ਹਾਂ ਜੀ, ਹੋਰ ਵੀ ਅੱਜ ਕੱਲ੍ਹ
ਏਕ ਆਂਦਾ ਵਿਟਾਮਿਨ ਡੀ ਖਤਮ ਹੋ ਜਾਂਦਾ।
ਹਾਂਜੀ, ਬਹੁਤ ਜ਼ਿਆਦਾ ਮਿਨਰਲਸ ਵਗੈਰਾ, ਮਿਨਰਲਸ ਵਗੈਰਾ, ਸਭ ਕੁਛ ਘੱਟ ਹੋ ਜਾਂਦਾ ਹਨਾ ਜੀ, ਹੋਰ ਵੀ ਬਹੁਤ ਜ਼ਿਆਦਾ ਸਾਨੂੰ ਇੰਨਾ ਪਾਣੀ, ਪੀਣਾ ਨੀ ਚਾਹੀਦਾ, ਚਾਰ ਲੀਟਰ ਤੇ ਸਾਨੂੰ ਪਾਣੀ ਪੀ ਪੀਣਾ ਹੀ ਚਾਹੀਦਾ ਮੇਰੇ ਹਿਸਾਬ ਨਾਲ, ਹੋਰ ਵੀ ਬਹੁਤ ਸਾਡੀ ਏਜ ਦੇ ਹਿਸਾਬ ਨਾਲ ਹੁੰਦਾ ਪਾਣੀ ਪੀ ਦਾ ਚੱਕਰ, ਹਨਾ ਜੀ? ਇਨ੍ਹਾਂ ਤੁਸੀਂ ਪਾਣੀ ਪੀਣਾ ਚਾਈਦਾ ਈ ਤਨੂੰ, ਹੋਰ ਈ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ। ਹੈਨਾ ਜੀ। ਹੋਰ ਵੀ ਬਹੁਤ ਚੀਜ਼ਾਂ ਹੈਗੀਆਂ, ਸਾਨੂੰ ਪਾਣੀ, ਪਾਣੀ ਨਾਲ, ਜਿਵੇੰ ਹੁਣ ਤੁਸੀਂ ਕੋਈ ਦਵਾਈ ਲੈ
ਮੈਂ ਨਾਨਾ ਸੀ ਸਾਨੂੰ ਪਾਣੀ, ਉਨਾ ਇਸਤੇਮਾਲ ਕਰੋ ਜਿੰਨਾ ਨਾ ਲਈਏ, ਪਾਲਤੂ ਪਾਣੀ ਵੇਸਟ ਈ ਨਾ ਕਰੋ, ਕੇ ਨਈ? ਕਈ ਬੰਦੇ ਬੜਾ ਪਾਣੀ ਵੇਸਟ ਕਰਦੇ ਨੇ।
ਹਾਂਜੀ-ਹਾਂਜੀ ਸਈ ਗੱਲ, ਉੱਥੇ ਸਾਡੇ ਏਥੇ ਪਾਣੀ ਨੀ ਹੈਗਾ, ਜਿਨ੍ਹਾਂ ਏਥੇ ਨੀ ਹੈਗਾ, ਰਾਜ ਤਾਨ ਵਰਗੇ ਦੇਸ਼ ਦੇ ਜੋ, ਉਹਨਾਂ ਨੂੰ ਪੁੱਛੋ ਪਾਣੀ ਦੀ ਇੱਕਹ ਨੂੰ। ਉੱਥੇ ਉਹਨਾ ਨੂੰ ਅੰਦਰੋਂ ਕਰੱਨਾ ਪੈਂਦਾ ਕੂਏ ਦੇ ਅੰਦਰੋਂ, ਕੁੂਏ ਦੇ ਅੰਦਰੋਂ ਪਾਣੀ ਕੱਢਨਾ ਪੈਂਦਾ। ਬਹੋਤ ਜ਼ਿਆਦਾ ਮੇਹਤ, ਮੇਹਨਤ ਲਗਦੀ ਏ, ਫੇਰ ਮਿਲਦਾ ਉਹਨਾਂ ਨੂੰ ਪਾਣੀ। ਹੈ ਨਾ ਜੀ, ਉਨ੍ਹਾਂ ਨੂੰ ਤਦ ਪਾਣੀ ਮਿਲਦਾ ਐਵੇਂ ਨਈ ਮਿਲਦਾ ਪਾਣੀ, ਇੰਨੀ ਮੇਅਨਤ ਕਰਕੇ, ਫੇਰ ਪਾਣੀ ਮਿਲਦਾ ਏ।
ਫੇਰ ਪਾਣੀ ਮਿਲਦਾ ਏ, ਉਹ ਆਲੇ ਪਾਸੇ ਪਾਣੀ ਘੱਟ ਏ ਨਾ।
ਹਾਂਜੀ, ਸਾਡੇ ਏਥੇ ਵੇਖ ਲੋ ਐਵੇਂ ਈ, ਸਾਡੇ ਇੱਥੇ ਐਵੇਂ ਈ ਡੋਲਦੇ ਰਹਿੰਦੇ ਨੇ ਪਾਣੀ ਨੂੰ, ਜਦੋਂ ਮ ਦਿਲ ਕੀਤਾ ਏਥੇ ਕੁਛ ਡੋਲ ਬੀ ਏ ਹੈਲੇ ਪਾਣੀ ਦੀ ਬਾਲਟੀ, ਲੈ ਗਲੀ ਚ ਤਿੰਨ ਬਾਲਟੀਆਂ ਪਾਣੀ ਦੀਆਂ, ਐਵੇਂ-ਐਵੇਂ ਸਟਦੇ ਰੇਂਦੇ ਨਾ ਜੀ।
ਹਾਂਜੀ-ਹਾਂਜੀ।
ਬੀ ਤਾਂ ਹੈ ਵੀ ਸਾਡੇ ਇੱਥੇ ਕੋਈ ਪ੍ਰਵਾਹ ਨਹੀਂ ਕਰਦਾ। ਹੂੰ-ਹੂੰ ਤੁਹਾਡੇ ਐਥੇ ਰੀਸਾਈਕਲ, ਰੀਸਾਈਕਲ ਨਈ ਹੁੰਦਾ? ਘੱਟ ਹੀ ਹੁੰਦਾ ਹੈਗਾ ਮੇਰੇ ਹਿਸਾਬ ਨਾਲ।
ਪਾਣੀ ਦਾ ਜਿਨਾ ਯੂਜ ਜਿੰਨਾ ਘੱਟ ਤੋਂ ਘੱਟ ਯੂਜ ਜਿੰਨਾ ਚਾਹੀਦਾ ਉਹਨਾ ਯੂਜ ਕਰੋ ਅੱਜ ਕੱਲ ਜਿਵੇਂ ਅੱਧੀ ਬਾਲਟੀ ਚਾਹੀਦੀ ਉੱਥੇੂ ਪੂਰੀ ਬਾਲਟੀ ਕਰ ਦਿੰਦੇ ਨੇ ਛੱਡ ਦਿੰਦੇ ਨੇ ਹਾਂਜੀ- ਹਾਂਜੀ ਆਪਣੀ ਵਧੀਆ
ਕਰਦੇ ਇਹਦੇ ਨਾਲ ਪਾਣੀ ਅਧਜਸਤ ਕਰਦੇ ਰਹੇ ਬੱਚੇ
ਹਰ ਚੀਜ਼ ਆਪਣਾ ਡਰਿੰਕਿੰਗ ਵਾਟਰ ਤੇ ਹੋਣਾ ਹੀ ਚਾਹੀਦਾ ਹੈ ਡਰਿੰਕ ਡਰਿੰਕਿੰਗ ਵਾਟਰ ਜਿਵੇਂ ਬੈਨੀਫਿਟ ਵੀ ਬਹੁਤ ਵਧੀਆ ਹੈਗੇ ਨੇ ਸਾਡਾ ਮੂਡ ਸਭ ਕੁਛ ਸਭ ਕੁਛ ਕਰ ਸਕਦੀ ਹੈ।
ਪੇੜ ਪੌਦੇ ਲਾਉਣਾ ਸੀ ਸਾਨੂੰ
ਹਾਂਜੀ। ਸਭ ਹਰ ਚੀਜ਼ ਦਾ ਪਾਣੀ ਚਾਹੀਦਾ ਟੈਂਪਰੇਚਰ ਮੇਨਟੇਨ ਕਰਨ ਵ ਉਹਦੇ ਵਸਤੇ ਪਾਣੀ ਚਾਹੀਦਾ ਹੋਰ ਬਹੁਤ ਚੀਜ਼ਾਂ ਹੁਣ ਤੁਹਾਡੀ ਬੋਡੀ ਬੋਡੀ ਚ ਬੜਾ ਵਾਟਰ ਚਾਹੀਦਾ ਹੀ ਚਾਹੀਦਾ ਮੇਰੇ ਹਿਸਾਬ ਨਾਲ ਸਾਨੂੰ ਪਾਣੀ ਹਰ ਰੋਜ਼ ਹਰ ਰੋਜ਼ ਸਾਨੂੰ ਪਾਣੀ ਚਾਹੀਦਾ ਰੋਜ਼ ਹੀ ਜਦੋਂ ਮਰਜੀ ਪਾਣੀ ਤੋਂ ਬਿਨਾਂ ਪਰ ਰਹਿ ਨਹੀਂ ਸਕਦੇ ਕਦੇ ਕਿਸੇ ਟਾਈਮ ਵੀ ਨਹੀਂ ਜਦੋਂ ਪਿਆਸ ਆਪਾਂ ਜਦੋਂ ਮਰਜ਼ੀ ਵੀ ਪੀ ਸਕਦੇ ਹਾਂ ਹਨਾ ਜੀ। ਅੱਜ ਕੱਲ੍ਹ ਤਾਂ ਪਾਣੀ ਵੀ ਫ੍ਰਰੀ ਹੈਗਾ ਹੁਣ ਤੇ ਪਾਣੀ ਦਾ ਅੱਜ ਕੱਲ੍ਹ ਤਾਂ ਪਾਣੀ ਦਾ ਵੀ ਬਿੱਲ ਆਉਣ ਲੱਗ ਗਿਆ ਨਾ ਤੁਸੀਂ ਵੇਖਿਆ ਹਨਾ ਜੀ ਪਹਿਲੇ ਨੀ ਆਉਦਾ ਸੀ ਹੁਣ ਆਉਣ ਲੱਗ ਗਿਆ ਹੁਣ ਤੁਸੀਂ ਤੁਹਾਨੂੰ ਦੱਸਿਆ ਤੁੂੰ ਮਾਰੂ ਦਾ ਪਾਣੀ ਤੇ ਉਹਦੇ ਚ ਪਾਣੀ ਚ ਕਿੰਨਾ ਫ਼ਰਕ ਹੁੰਦਾ ਹੈ ਹਨਾ ਜੀ। ਕੋਈ ਕਹਿੰਦੇ ਗੋਡੇ ਦਰਦ ਕਰ ਦੇਦਾ ਇਹ ਵਾਲਾ ਪਾਣੀ ਕਿਉਂਕਿ ਮਿਨਰਲ ਵਗੈਰਾ ਸਭ ਕੁਛ ਮਾਰ ਦਿੰਦੇ ਨੇ ਕਿਉਂਕਿ ਉਹਦੇ ਨਾਲ ਲਕਡ ਪਿਓਰੀਫਾਈ ਕਰਕੇ ਪਾਣੀ ਆਉਂਦਾ ਹੈ ਹਨਾ ਜੀ ਕੋਈ ਵੀ ਚੀਜ਼ਾਂ ਨਾਲੋਂ ਤੁਸੀਂ ਕੁਛ ਬਣਾਉਣਾ ਉਹਦੇ ਚ ਹੀ ਪਾਣੀ ਪੈਦਾ ਦਾਲ ਵਗੈਰਾ ਸਾਰਾ- ਸਾਰਾ ਸਾਰਾ ਵਾਟਰ ਹੀ ਪੈਂਦਾ ਹੈਗਾ ਜੀ।
ਹਾਂਜੀ, ਪਾਣੀ ਬਿਨਾਂ ਕੋਈ ਕੰਮ ਨੀ ਹੁੰਦੇ ਰਸੋਈ ਦੇ ਨਾ ਜ ਸਾਫ਼ ਸਫ਼ਾਈ ਕਰਨੀ ਪੋਚੇ ਮਾਰਨ ਪਾਣੀ ਨਾਲ ਨ ਪੋਚੇ ਵੱਜਣੇ ਨੇ।
ਪੀਣ ਲਈ ਪੀਣ ਵਾਲਾ ਪਾਣੀ ਜਿਹੜਾ ਸਾਨੂੰ ਬਹੁਤ ਜ਼ਰੂਰਤ ਹੁੰਦੀ ਹੈ। ਉਹ ਵੀ ਜਿਵੇਂ ਤੁਸੀਂ ਸਾਨੂੰ ਸਵੇਰੇ ਪੜ੍ਹ ਲਿਆ ਉਸ ਤੋਂ ਬਾਅਦ ਨੀ ਪੜਦੇ ਅੱਜ ਕੱਲ ਠੰਡਾ ਪਾਣੀ ਬਹੁਤ ਪੀਂਦੇ ਨੇ ਬੱਚੇ ਠੰਡਾ ਪਾਣੀ ਘੱਟ ਤੋਂ ਘੱਟ ਹੀ ਪੀਓ ਕਿਉਂਕਿ ਠੰਡਾ ਪਾਨੀ ਸਾਨੂੰ ਬਮਾਰੀਆਂ ਵੀ ਲਾਉਂਦੀਆਂ ਅੱਜ ਕ੍ਹਲ ਖਾਂਸੀ ਵਗੈਰਾ ਬਹੁਤ ਜ਼ਿਆਦਾ ਚੀਜ਼ਾਂ ਖਉਦੀਆਂ ਆਪਾਂ ਨੋਰਮਲ ਪਾਣੀ ਪਾਓ ਜਨਾ ਤੁਸੀਂ ਪੀ ਸਕਦੇ ਹੋ ਨਾ ਵੀ ਨੋਰਮਲ ਮੀਡੀਅਮ ਪਾਣੀ ਹੈ ਅੱਜ ਕੱਲ੍ਹ ਸਵੇਰੇ ਉੱਠ ਕੇ ਜਿੰਨਾ- ਜਿੰਨਾ ਜਿੱਨਾ ਤੁਸੀਂ ਇੱਕ ਗਲਾਸ ਪਾਣੀ ਪੀ ਲਿਆਣਾ ਨਾ ਤੁਹਾਡਾ ਵਧੀਆ ਪੇਟ ਬਿਲਕੁਲ ਸਾਫ਼ ਹੋ ਜਾਂਦਾ ਕਹਿੰਦੇ ਨੇ ਕਿਉਕਿ ਮੂਚਾਸਿਡ ਹੁੰਦਾ ਨਾ। ਮੈਂਜਟਡ ਜਿੰਨੇ ਵੀ ਕੀੜੇ ਮਕੌੜੇ ਜਿਵੇਂ ਇੰਜਾਈਮ ਵਗੈਰਾ ਹੁੰਦੇ ਸਾਰੇ ਮਰ ਜਾਂਦੇ ਪੇਟ ਚ ਆ ਕੇ ਤਦੇ ਕਰਕੇ ਆਪਾਂ ਫਿਟ ਰਹਿੰਦੇ ਆ ਅੱਜ ਕੱਲ ਜਿਵੇ ਹੁਣ ਜਿਵੇਂ ਮੋਟਾਪੇ ਵਾਲੇ ਬੰਦੇ ਅੱਜ ਕੱਲ ਗਰਮ ਪਾਣੀ ਪੀਦੇ ਸਵੈਰੇ ਉਡਦੇ ਇਹਦੇ ਮੋਟਾਪਾ ਘੱਟ ਹੋ ਜਾਂਦਾ। ਕਿਉਂਕਿ ਗਰਮ ਪਾਣੀ ਨਾਲ ਸਾਡੇ ਜਿਹੜੇ ਮਸਲ ਹੁੰਦੇ ਨੇ ਸਾਰੇ ਸੁੰਗਰ ਜਾਂਦੇ ਨੇ ਅੰਦਰ ਜਾ ਕੇ, ਕਿ ਪਾਣੀ ਪੀਂਦੇ ਆ ਸਾਰੇ ਕਰਕੇ ਉਹ ਕਹਿੰਦੇ ਨੇ ਸਵੇਰੇ ਉੱਠ ਕੇ ਤੁਸੀਂ ਪਾਣੀ ਪੀਓ ਹਨਾ ਜੀ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਪਾਣੀ ਨਾਲ ਬਹੁਤ ਕੁੱਛ ਹੋ ਸਕਦਾ। ਤੁਸੀਂ ਪਾਣੀ ਨਾਲ ਜਿਵੇਂ ਤੁਸੀਂ ਪਾਣੀ ਨੀ ਪੀਓਗੇ ਤੁਹਾਨੂੰ ਬਹੁਤ ਬਿਮਾਰੀਆਂ ਵੀ ਲੱਗ ਜਾਂਦੀਆਂ। ਅੱਗਨ ਹੁਣ ਤੁਸੀਂ ਅਗ ਅੱਜ ਅੱਜ ਦੇ ਜਮਾਨੇ ਚ ਸਾਨੂੰ ਪਾਣੀ ਬਿਲਕੁਲ ਸਾਫ਼ ਕਰਕੇ ਮਿਲਦਾ ਹੈ। ਪੁਰਾਣੇ ਜ਼ਮਾਨੇ ਚ ਵੇਖਣਾ ਤੁਸੀਂ ਪਤਾ ਕਿੰਨਾ ਗੰਦਾ ਪਾਣੀ ਪੀਣਾ ਪੈਣਾ ਪੀਣਾ ਪੈਣਾ ਪਦਾ ਹੁਣ ਤੇ ਬਿਲਕੁਲ ਸਾਫ਼ ਪਾਣੀ ਮਿਲਦਾ ਅੱਜ ਕੱਲ੍ਹ ਪਿਊਰੀਫਾਈ ਕਰਕੇ ਦਿੰਦੇ ਨੇ ਸਾਰਾ ਕੁਛ ਹਨਾ ਜੀ। ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।
ਠੀਕ ਸਤਿ ਸ਼੍ਰੀ ਅਕਾਲ